ਜ ਹੋਰ ਕੀ ਹਾਲ ਨੇ?
ਬਸ ਮੇਰੇ ਤੇ ਵਧੀਆ ਹੈ, ਤੁਸੀਂ ਦੱਸੋ ਤੁਸੀਂ ਠੀਕ ਹੋ?
ਜੀ ਹਾਂਜੀ ਮੈਂ ਠੀਕ ਹਾਂ ਅੱਜ ਕਿਵੇਂ ਯਾਦ ਕਰ ਲਿਆ ਆ।
ਕੁਛ ਨ ਬਸ ਮੈਂ ਤੁਹਾਨੂੰ ਐਵੇਂ ਯਾਦ ਕਰ ਲਿਆ। ਤੇ ਫੇਰ ਮੈਨੂੰ ਦਰਅਸਲ ਕੜਨ ਨਾਲ ਕੋਈ ਕੰਮ ਵੀ ਸੀ।
ਅੱਛਾ ਅੱਛਾ ਚਲੋ, ਵਧੀਆ ਕੀਤਾ ਫੋਨ ਤੇ ਕੀਤਾ।
ਹਾਂਜੀ, ਫੋਨ ਕੀਤਾ। ਤਾਂ ਉਹ ਨਾ ਕਾਫ਼ੀ ਚਿਰ ਹੋ ਗਿਆ ਸੀਗਾ ਗੱਲ, ਨੀ ਹੋਈ ਸੀ ਤੁਹਾਡੇ ਨਾਲ ਤੇ ਮੈਂ ਕਿਹਾ ਚਲੋ ਇਹਨਾਂ ਨੂੰ ਫੋਨ ਕਰਨੀ ਆ ਤੇ ਨਾਲੇ ਕੰਮ ਵੀ ਮੈਨੂੰ ਤੇ ਫੇਰ ਗੱਲ ਕਰਨੀ ਆ ਹੋਰ ਗਰਮੀ ਕਿਵੇਂ
ਹੂੰ ਅੱਛਾ ਕੀਤਾ ਹੈ ਫੋਨ, ਕਰ ਲਿਆ ਵੈਸੇ ਕਿਹੜਾ ਤੁਸੀਂ ਯਾਦ ਕਰਨਾ, ਬਸ ਗਰਮੀ, ਤੇ ਹੋਈ ਹੋਈ ਹੈ ਤੁਹਾਨੂੰ ਪਤਾ ਹੀ ਹੈ ਕੀ ਹਾਲ ਹੁੰਦਾ ਗਰਮੀਆਂ ਚ,
ਹਾਂਜੀ ਗਰਮੀ ਤੇ ਕਾਫ਼ੀ ਹੈ ਹਾਂਜੀ ਹਾਂਜੀ। ਤੇ ਮੈਂ ਕਹਿੰਦੀ, ਪਈ ਸੀਗੀ ਹੈ ਤੇ ਸਾਡੇ ਮੂੰਹ ਤੇ ਇੰਨੀ, ਤਾਂ ਉਹ ਵੀ ਹੋ ਸਕਦੀ ਹੈ। ਟੈਨਿੰਗ ਵਗੈਰਾ ਵੀ ਹੋ ਜਾਂਦੀ ਤੇ, ਅ ਮੂੰਹ ਤੇ ਦਾਣੇ ਬਾਣੇ ਵੀ ਹੋਈ ਜਾਂਦੇ ਆ ਤੇ ਮੈਂ ਕਹਿਦੀ ਸੀ ਚਲੋ ਨਾ, ਫੇਸ਼ੀਅਲ ਲੈਣ ਚੱਲੇ ਆ। ਥੋੜਾ ਜਿਹਾ ਜੋ ਵਾਲਾ ਹੁੰਦਾ ਹੈ ਹਰਬਲ ਵਾਲਾ ਹੁੰਦਾ ਐ ਪਤਾ ਨੀ ਕਿਹੜਾ ਹੁੰਦਾ ਹੈ ਉਹ
ਹਾਂ, ਹਾਂ,
ਉਹ ਵਾਲਾ ਫੇਸ਼ੀਅਲ ਕਰਾਣ ਚਲੇ ਆ,
ਤੇ ਉਹ ਹਾਂ ਮੇਰੇ, ਘਰ ਦੇ ਕੋਲ ਨਵਾਂ ਖੁੱਲਿਆ ਹੈ ਉੱਥੇ ਚੱਲਾਂਗੇ।
ਹਾਂ,
ਆਹੋ ਉਹ ਤੇ ਨਾ ਫਰ ਵੀ ਚੱਲਦੇ ਪਏ ਨੇ, ਔਫਰ ਵੀ ਚੱਲਦਾ ਪੈਣਾ, ਦੇਖੋਲ ਹਾਂ। ਮੈਂ ਜਿਵੇਂ ਘਰ ਘਰ ਦੇ ਅੱਗੋਂ ਨਿਕਲਦੀ ਆ ਨਾ, ਆਪਣੇ ਤੇ ਰਸਤੇ ਚ ਹੀ ਪੈਂਦਾ ਜਿਵੇਂ ਬਾਹਰ ਜਾਂਨੇ ਆ ਨਾ ਅਸੀਂ ਤੇ ਰਸਤੇ ਚ, ਪੈਂਦਾ ਤੇ, ਤੇ ਮਿਲਦੀ ਰਹਿੰਦੀ ਐ ਉਹ ਕਹਿੰਦੀ ਹੈਗੀ ਆਹੋ ਆਹੋ ਮੈਂ ਹਜੇ ਤਾ ਕਿ ਇੱਕ ਵਾਰ ਨੀ ਗਈ ਉਹਦੇ ਕੋਲ ਤੇ ਉਹ ਮੈਨੂੰ ਬੁਲਾਂਦੀ ਰਹਿੰਦੀ, ਹੈ ਆ ਜੋ ਔਫਰ ਚਲ ਰਿਹਾ ਐ ਔਫਰ ਵੀ ਬਹੁਤ ਅੱਛਾ-ਅੱਛਾ ਹੈਗੇ ਨੇ। ਪਾਵ ਵੀ ਦੇਰੀ ਆ ਉਹ
ਹਮ। ਤੇ ਉਹੀ ਅਸੀਂ ਉਹੀ ਨਾ ਲੈ ਆ ਨੇ ਹਾਂ। ਸਾਡੀ ਜੋ ਫੇਸ ਹੋਏਗਾ ਥੋੜਾ ਹਾਈਡਰੇਟਿਡ ਹੋ ਜਾਏਗਾ। ਫੇਸ ਮੰਗ ਦਾ ਈ ਇਹ ਥੋੜੇ ਚੀਰਾ ਬਾਅਦ ਫੇਸ਼ੀਲ ਮੈਂ ਤੇ ਕਾਫੀ ਟਾਈਮ ਹੋ ਗਿਆ ਕਰਵਾਇਆ ਹੀ ਨਹੀਂ ਹੈ।
ਹਾਂ ਸ ਪਾ ਮੈਨੀਕਿਓਰ, ਪੈਡੀਕਿਓਰ, ਵੈਕਸਿੰਗ ਇਹ ਸਭ ਦਾ ਓਫਰ ਚੱਲਦਾ ਪਿਆ ਉਹਦੇ ਕੋਲ। ਹਾਂ ਫੇਸ਼ਅਲ ਦਾ ਵੀ ਚੱਲ ਹੀ ਰਿਹਾ ਹੋਣਾ ਐ
ਹਾਂ ਸਭ ਦਾ ਚੱਲ ਰਿਹਾ। ਤੇ ਵੈ
ਸੀਗੀ ਮੈਂ ਹਾਂ ਮੈਂ ਸੋਚ ਹੀ ਰਹੀ ਸੀ ਕਿ ਮੈਂ ਜਾਵਾਂਗੀ ਫੇਿਰ ਕੋਈ ਨਾਲ ਜਾਣ ਵਾਸਤੇ ਸੀ ਨਹੀਂ। ਤਾਂ ਕਰਕੇ ਨਾ ਮੈਂ ਗਈ ਨਹੀਂ।
ਅੱਛਾ-ਅੱਛਾ ਵੈਸੇ ਵੀ ਗਰਮੀਆਂ ਦਾ ਟੈਮ ਔਫਰ ਤੇ ਹੋਏਗਾ ਹੀ ਨ
ਹਾਂ ਔਫਰ ਚੱਲਦਾ ਪਿਆ ਕਹਿੰਦੀ ਤੇ ਪਈ ਆ। ਮੈਂ ਤੁਹਾਨੂੰ ਤੇ ਫੋਨ ਤੇ ਵੀ ਆਉਂਦਾ ਰਹਿੰਦਾ ਭੇਜਦੀ ਰਹਿੰਦੇ ਉਹ ਹਾ। ਹਾ। ਚੱਲਾਂਗੇ। ਮੈਂ ਵੀ ਸ਼ੋਰਟ ਟਾਈਮ ਤੋਂ ਫੇਸ਼ਅਲ ਨਹੀਂ ਕਰਾਇਆ।
ਵੈਸੇ ਤਾਂ ਮੈਂ ਕਾਫ਼ੀ ਚੀਜ਼ਾਂ ਨਾ ਘਰ ਹੀ ਲਗਾ ਲੈਂਦੀ ਹਾਂ। ਜਿਵੇਂ ਅ ਬੇਸਨ ਦਾ ਕੁਛ ਘੋਲ ਬਣਾ ਕੇ ਲਾ ਲਿਆ ਹ ਜਾਂ।ਮੁਲ ਮੁਲਤਾਨੀ ਮਿੱਟੀ ਅੱਜ ਵੀ ਮੈਂ ਸਵੇਰੇ ਮੁਲਤਾਨੀ ਮਿੱਟੀ ਲਾਈ ਏ। ਥੋੜਾ ਬਹੁਤਾ ਤੇ ਮੈਂ ਘਰ ਵੀ ਕਰਦੀ ਰਹਿੰਦੀ ਹੈ ਤਾਂ ਕੀ ਜੋ ਫੇਸ ਹੈ ਉਹ ਥੋੜ੍ਹੀ ਬਰਨ ਹੋ ਜਾਏ
ਹਮ-ਹਮ ਮੈਂ ਵੀ ਕਰਦੀ ਰਹਿੰਦੀ ਆ ਘਰ ਦਾ ਪਰ, ਫੇਸ਼ਅਲ ਜਰਾ ਥੋੜ੍ਹਾ ਠੀਕ ਹੋ ਜਾਂਦਾ ਨਾ ਸਕਿਨ ਥੋੜ੍ਹੀ ਸਹੀ ਹੋ ਜਾਂਦੀ ਫੇਸ਼ੀਅਲ ਕਰਾਉਣ ਨਾਲ ਨਾ
ਐਲੋਵੇਰਾ ਜੈਲ ਵੀ ਲਗਾਉਂਦੀ ਰਹਿੰਦੀ ਹਾਂ। ਤਾਂ ਕਿ ਮਤਲਬ ਮੇਨ ਨਾ ਮੂੰਹ ਹੀ ਹੁੰ ਮੂੰਹ ਤੇ ਜ਼ਿਆਦਾ ਇਫੈਕਟ ਕਰਦਾ ਏ
ਹਾਂ ਉਹੀ ਨਾ ਬਾਹਰ ਜਾਂਦੇ ਆਂ ਬਾਜ਼ਾਰ ਵਗੈਰਾ ਜਾਇਦਾ ਫਿਰ ਹੁਣ ਟਿਊਸ਼ਨ ਵਗੈਰਾ ਛੋੜਨ ਜਾਣ ਨਾਂ ਹੁੰਦਾ ਬੱਚਿਆਂ ਨੂੰ ਤੇ ਫੇਰ ਉਹ ਧੁੱਪ ਪੈਂਦੀ ਹੈ ਡਾਇਰੈਕਟ ਫੇਸ ਤੇ ਹੀ ਪੈਂਦੀ ਹੈ ਤੇ ਮੇਰੇ ਤੇ ਆਪ ਟੈਨਿੰਗ ਹੋਈ ਦੀ ਹੈ ਸਕਿੰਨ ਖਰਾਬ ਹੋਈ ਦੀ ਹੈ ਬਹੁਤ
ਮੇਰੇ ਆਪ ਪਤਾ ਨੀ ਆ ਮੱਥੇ ਤੇ ਹੀ ਇੱਕ ਦਾਣੇ ਨਿਕਲਦੇ ਆ ਮੱਥੇ ਤੇ ਦਾਣੇ ਨਿਕਲ ਜਾਏਗੇ ਇੱਕ ਬਿੰਦੀ ਵੱਕਣ ਦਾ ਦਾਣਾ ਨਿਕਲ ਜਾਏਗਾ ਤੇ ਉਹਦੇ ਜਿਵੇਂ ਛੋਟੇ-ਛੋਟੇ ਛੋਟੇ-ਛੋਟੇ -ਛੋਟੇ ਦਾਨੇ ਵੇ। ਕਰ ਜਾਏਂ ਗੇ
ਹਾਂ ਉਹ ਤੇ ਹੋਰ ਮੇਰੇ ਫੇਸ ਤੇ ਦਾਣੇ ਤੇ ਮੈਨੂੰ ਅਲਰਜੀ ਹੋ ਜਾਂਦੀ ਹੈ ਧੁੱਪ ਨਾਲ ਨਾ ਹਾਂ ਮੇਰੇ-ਮੇਰੇ ਪ ਚ ਬਹੁਤ ਅਲਰਜੀ ਹੋ ਗਈ ਸੀ ਫੇਸ ਤੇ ਤੇ ਫੇਰ ਮੈਂ ਦਵਾਈ ਤਾਂ ਰਖਾਈ ਸੀ ਤੇ ਮੈਨੂੰ ਧੁੱਪੇ ਜਾਣਾ ਬਿਲਕੁਲ ਬੰਦ ਹੋ ਗਿਆ ਸੀ ਮੈਂ ਧੁੱਪ ਪੀ ਨਹੀਂ ਜਾ ਰਹੀ ਸੀ ਫਰ ਹੁਣ ਵੀ ਮਤਲਬ ਹੁਣ ਕਾਫੀ ਠੀਕ ਹੋ ਗਈ ਹੈ ਹੁਣ ਫੇਸ ਮੇਰਾ ਬਿਲਕੁਲ ਠੀਕ ਹੈ ਅਲਰਜੀ ਨਹੀਂ ਹੈ। ਪਰ ਹਾਂ ਅਗਰ ਮੈਂ ਜਾਵਾਂਗੀ ਧੁੱਪ ਚ ਖੜੀ ਹੋਵਾਂਗੀ ਥੋੜੀ ਦੇਰ ਤੇ ਮੈਨੂੰ ਫਿਰ ਤੋਂ ਹੋ ਜੇਗੀ ਤੇ ਮੇਰਾ ਤੁੁੱਪੇ ਜਾਣਾ ਬੰਦ ਹੈ
ਹਾਂ ਕਿਸੇ ਕਿਸੇ ਨੂੰ ਹੁੰਦੀ ਹੈ ਐਲਰਜੀ ਤੋਂ ਤੋਂ ਇਹ ਵੀ ਹੈ ਨਾ ਸਾਨੂੰ ਗਰਮੀਆਂ ਜ਼ਿਆਦਾ ਤੋਂ ਜ਼ਿਆਦਾ ਪਾਣੀ ਵੀ ਪੀਣਾ ਚਾਹੀਦਾ ਸੀ ਸਾਡੀ ਬੋਡੀ ਹਾਈਡਰੇਟਿਡ ਰਹਿੰਦੀ ਇਹ ਅਸੀਂ
ਹਾਂ ਪਾਣੀ ਤੇ ਬਹੁਤ ਤੇ ਨਾ ਨਾ ਮੈਂ ਪਾਣੀ ਬਹੁਤ ਪੀਂਨੀ ਹਾਂ ਪਤਾ ਨੀ ਕਿੰਨਾ ਹੀ ਪਾਣੀ ਪੀ ਲੈਂਨੀ ਹਾਂ ਮੈਂ ਤਾਂ ਥੋੜੀ-ਥੋੜੀ ਦੇਰ ਬਾਦ ਕੀ ਘੁੱਟ ਪਾਣੀ ਪੀਂਦੀ ਕਿੰਨੀਆਂ ਦੱਸ ਦੱਸ ਮਿੰਟ ਮੇਰਾ ਮੂੰਹ ਵੀ ਬਹੁਤ ਸੁੁੱਕਦਾ
ਪਿਆਸ ਹੀ ਬੜੀ ਲੱਗਦੀ ਹੈ ਪਿਆਸ ਹੀ ਨਹੀਂ ਬੁਜਦੀ ਗਰਮੀਆਂ
ਹਾਂ ਏਸੀ ਚ ਬੈਠੋ ਨਾ ਤੇ ਮੂੰਹ ਸੁੱਕਦਾ,
ਹਾਂ ਹਾਂ,
ਰਾਤੀ ਵੀ, ਸੋਨੇ ਆ ਨਾ,
ਹੂੰ ਹੂੰ,
ਹਾ ਸੋ, ਦ ਮੈਂ ਰਾਤੀ ਕਮਰੇ ਚ, ਪਾਣੀ ਰੱਖ ਕੇ ਸੋ
ਹਾਂ,
ਹਾਂਜੀ ਹਾਂਜੀ,
ਹੂੰ, ਹੋਰ ਕੀ ਕਰਦੇ ਪਏ ਸੀ। ਤੁਹਾਡੇ ਘਰ ਗੈਸਟ ਆਏ ਹੋਏ ਸੀ ਤੁਸੀਂ ਦੱਸਿਆ ਸੀ।
ਹਾਂਜੀ ਆਏ ਤੇ ਆ ਬਸ ਉਹ ਵੀ ਜਾਣ ਹੀ ਲੱਗਿਆ ਅੱਜ ਦੀ ਟੇਨ ਇਹਨਾਂ ਦੀ ਤੇ ਫਿਰ,
ਅੱਛਾ ਅੱਛਾ ਅੱਛਾ ਅੱਛਾ, ਜਾ ਰਹੇ ਨੇ ਉਹੀ ਰੌਣਕ ਲੱਗੀ ਹੋਣੀ ਹੈ। ਘਰ ਬਹੁਤ,
ਹੂੰ ਬੜਾ ਸ਼ੋਰ ਹੁੰਦਾ ਐ ਬਸ,
ਬਸ ਹੁਣ ਖਾਲੀ ਹੋਜੇਗਾ ਹਾਂ, ਖਾਲੀ ਹੋਜੇਗਾ ਹੁਣ ਘਰ, ਤੁਹਾਨੂੰ ਵੀ ਅਜੀਬ ਲੱਗੇਗਾ।
ਹੁਣ ਤਲੱਕ ਅੱਗੇ ਕਹੀਂ, ਹੋਰ ਦੱਸੋ ਤੁਸੀਂ ਕੀ ਬਣਾਇਆ।
ਮੈਂ ਆਲੂ ਔਰ ਸੋਆਬੀਨ ਬਣਾਈ ਸੀ।
ਅੱਛਾ ਅੱਛਾ, ਸੀ ਤੇ ਉਹ ਬਣਾਏ ਆ ਚਿੱਟੇ ਛੋਲੇ,
ਅੱਛਾ, ਛੋਲੇ, ਹਾਂ ਜ਼ਿਆਦਾਤਰ ਉਹੀ ਬਣਦੇ ਨੇ ਲੋਕਾਂ ਦੇ ਘਰ ਸੈ ਤੁਹਾਡੀ ਨੂ
ਹਾਂਜੀ ਹਾਂਜੀ, ਸੈਟਰਡੇ ਨੂੰ ਇਹ ਬੰਦਾ ਆ ਕਾਲੇ ਛੋਲੇ ਬਨੇਗੇ ਜਾਂ ਚਿੱਟੇ ਛੋਲ।
ਚਿੱਟੇ ਬਣਨਗੇ ਰਾਜਮਾਂ ਬਣਨਗੇ, ਹਾ ਸਹੀ ਕਹਿ ਰਹੇ ਹੋ। ਹੋਰ ਸੁਣਾਓ।
ਕਿੱਥੇ ਘੁੰਮਣ ਨੀ ਗਏ ਤੁਸੀਂ,
ਬਸ ਗਰਮੀ ਚ ਕਿੱਥੇ ਜਾਣਾ ਯਾਰ, ਘਰ ਹੀ ਬੈਠ, ਉੱਠੇ ਹੋਏ ਆ,
ਨਹੀਂ ਕੋਈ ਪਹਾੜਾਂ ਵਾਲੀ ਜਗ੍ਹਾ ਤੇ ਚਲੇ ਜਾਈਏ, ਬੰਦਾ, ਤਾਂ ਕਿ ਥੋੜ੍ਹਾ ਸਕੂਨ ਮਿਲੇ ਆਪਣੇ ਆਪ ਨੂੰ ਵੀ ਵੈਸੀੇ ਪਹਾੜਾਂ ਵਾਲੀ ਜਗ੍ਹਾ ਤੇ
ਕੋਈ ਲੈ ਕੇ ਹੀ ਨਹੀਂ ਜਾ ਜਾਦਾ,
ਹਾਂ ਇਹ ਵੀ ਗੱਲ ਬਿਲਕੁਲ ਸਹੀ ਕਹਿ ਹੋ, ਕੋਈ ਲੈ ਕੇ ਨਹੀਂ ਜਾਂਦਾ।
ਹਾਂ ਫੇਰ ਉਹੀ ਕੰਮ ਕਾਰ ਹੈਗੇ ਨੇ। ਤੇ ਨਹੀਂ ਨਿਕਲਿਆ ਜਾਂਦਾ ਇੰਨਾ ਈਜ਼ੀਲੀ,
ਸਭ ਆਪਣੇ ਆਪਣੇ ਕੰਮਾਂ ਚ ਬਿਜ਼ੀ ਰਹਿੰਦੇ ਐ, ਫਿਰ ਕਿਸੇ ਨੂੰ ਵੀ ਟਾਈਮ ਨਹੀ ਮਿਲ ਪਾਦਾ ਜਾਣ,
ਹਾਂ ਛੁੱਟੀ ਵੀ ਆਏਗੀ ਤੇ ਇੱਕ ਅੱਧੇ ਦਿਨ ਦੀ ਆਦੀ ਸੰਡੇ ਦੀ ਆਦੀ ਹੈ ਛੁੱਟੀ, ਹੁਣ ਇਹਦੇ ਵਿੱਚ ਕੀ ਜਾਇਆ ਜਾਏ ਹੈਨਾ ਹੁਣ ਕੋਈ ਘੁੰਮਣ ਜਾ, ਅਰੇ ਐ ਹੁਣ ਫਿਰ ਮਨ ਕਰਦਾ ਦੋ ਤਿੰਨ ਦਿਨ ਉਥੇ ਰਹਿ ਕੇ ਆਈ ਐ।
ਹਾਂ ਦੇਖੋ ਮਨ ਤੇ ਕਰਦੀ ਦੇਖੋ ਹਾਂ ਸਿਰਫ ਇਹੀ ਛੁੱਟੀਆ ਹੋਦੀਆਂ। ਗਰਮੀਆਂ ਦੀ ਛੁੱਟੀਆਂ ਹੁੰਦੀਆਂ ਜਿਸ ਚ ਅਸੀਂ ਘੁੰਮਣ ਜਾ ਸਕਦੇ ਆ। ਸਰਦੀਆਂ ਦੀ ਛੁੱਟੀਆਂ ਚ ਹੁੰਦਾ ਕਿ ਬੜੀ ਠੰਡੀ ਐ। ਘੁੰਮਣ ਜਾਣਾ ਹੈ, ਤੇ ਉਸ ਤੋਂ ਬਾਅਦ ਫਿਰ ਕੋਈ ਛੁੱਟੀ ਵੀ ਨਹੀਂ ਆ ਪਾਦੀ ਤੇ ਮੇਨ, ਛੁਟੀਆਂ ਤੇ ਇਹੀ ਹੁੰਦੀਆਂ ਹੈ।
ਹਾਂ ਉਹੀ, ਆਹ ਤੇ ਫੇਰ ਬਸ ਘਰ ਹੀ ਹੈਗੇ ਆ ਹੁਣ ਥੋੜ੍ਹਾ ਮੌਸ ਸਮਝਣਾ, ਗਰਮੀ ਘੱਟ ਹੋਏਗੀ ਫੇਰ ਦੇਖਾਂਗੇ ਕਿੱਤੇ ਹੋ ਆਵਾਂਗੇ।
ਹਾਂਜੀ ਫੇਰ ਤੁਸੀਂ ਲਗਾਨਾ ਚੱਕਰ,
ਹਾਂ ਮੈਂ, ਤੇ ਆਵਾਂਗੀ ਮੈਂ ਤੇ ਆਦੀ ਵੀ ਰਹਿੰਦੀ ਹਾਂ ਤੁਸੀਂ, ਕੀ ਨਹੀਂ ਆਦੇ
ਹਾਂਜੀ ਮੈਂ ਵੀ ਜ਼ਰੂਰ ਆਵਾਂਗੀ ਤੁਹਾਡੇ ਘਰ
ਆਹੋ ਹਾਂ ਤੇ ਤੁਸੀਂ ਆ ਜਾਣਾ ਨਾ ਫੇਰ ਇਕੱਠੇ ਹੀ ਫੇਸ਼ਅਲ ਵਗੈਰਾ ਉਹਦਾ,
ਹਾਂ ਹਾਂ ਹਾਂ ਤਾਹੀ, ਹਾਂ ਮੈਨੂੰ ਤੁਸੀਂ ਦੱਸ ਦੇਣਾ ਕਿਸ ਟਾਈਮ ਜਾਣਾ ਹੈ ਕਦੋਂ ਜਾਣਾ ਹੈ ਤੇ ਫਿਰ ਮੈਨੂੰ ਫੋਨ ਵੀ ਕਰ ਦੇਣਾ।
ਤੇ ਤੁਸੀਂ ਫੇਸ਼ਅਲ ਹੀ ਕਰਵਾਣਾ ਆ।
ਦੇਖ ਲਾਂਗੇ ਉਥੇ ਫੇਸ਼ਅਲ ਕਰਾਵਾਂਗੇ, ਕਰਾਵਾਂਗੇ ਹਾਂ ਤੇ ਉਹ ਤੇ ਫਿਰ ਪੈਕ ਦੇ ਨਾਲ ਹੋਏਗਾ। ਕਰਾ ਲਾਂਗੇ ਅਦਰਵਾਈਜ਼ ਵ ਅਸੀਂ ਵੀ ਕਰਾਈ ਲਵਾਂਗੇ ਕਰਾਣਾ ਤਾਂ ਚਾਹੀਦਾ ਹੀਏ।
ਹਾਂ ਨਈ ਹੈ ਤੇ ਕਰਾਵਾਂਗੇ ਫੇਸ਼ਅਲ ਮੈਨੀਕਿਓਰ ਪੈਡੀਕਿਓਰ ਸਭ ਕਰਵਾ ਕੇ ਹਾਂ ਮੈਂ ਕਿਹਾ ਏ
ਹੁੰ
ਹਾਂ ਫੇਰ ਹੁਣ ਜਾ ਹੀ ਰਹੇ ਆ ਕਿਉਂਕਿ ਟਾਈਮ ਤੇ ਲੱਗਣਾ ਹੀ ਹੈ, ਟਾਈਮ
ਹਾਂਜੀ ਤੁਸੀਂ ਕਰਾ ਰਹੇ ਫਿਰ ਮੈਂ ਵੀ ਕਰਾ ਲਵਗੀ ਹਾਂ ਇਹ ਗੱਲ ਸਹੀ ਕਹਿ ਰਹੇ ਹੋ ਸਹੀ ਕਹਿ ਰਹੇ ਹੋ ਚਲੋ ਫਿਰ ਠੀਕ ਹੈ ਮੈਨੂੰ ਦੱਸਣਾ
ਹਾਂ, ਮੈਂ ਦੱਸ ਦਾਂਗੀ ਤੁਹਾਨੂੰ ਓਕੇ ਆ ਨਾ ਹਾਂ, ਹਾਂ, ਹਾਂ ਮੈਂ ਤੁਹਾਨੂੰ ਦੱਸ ਦਾਂਗੀ ਜਿਹੜਾ ਓਫਰ ਹੋਏਗਾ ਨਾ ਠੀਕ ਹੈ, ਠੀਕ ਹੈ
ਹਾਂਜੀ। ਠੀਕ ਹੈ ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ।